ਹਾਂਜੀ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ।
ਹੋਰ ਕੀ ਹਾਲ ਨੇਂ।
ਠੀਕ ਨੇਂ ਜੀ ਬਸ ਤੁਸੀਂ ਦੱਸੋ ਆਪਣੇ।
ਹਾਂਜੀ-ਹਾਂਜੀ ਵਧੀਆ ਹੋਰ ਕੀ ਕਰ ਰਹੇ ਸੀ?
ਭਾਜੀ ਹੁਣ ਸੋਣ ਦੀ ਤਿਆਰੀਆਂ ਚ ਆ ਕੀ ਗੱਲ ਤੁਸੀਂ ਜਾਗਦੇ ਪਏ ਓ
ਹਾਂ ਮੈਂ ਹਾਂ, ਮੈਂ ਤੇ ਲੇਟ ਈ ਸੋਨੀ ਆਂ ਮੈਨ ਤੇ ਰਾਤੀ ਬਹੁਤ ਟਾਈਮ ਹੋ ਜਾਂਦਾ ਐ ਕਿਉਂਕਿ ਸਾਡੇ ਨਾਂ ਡਿਨਰ ਵੀ ਲੇਟ ਹੁੰਦਾ ਤੇ ਟਾਈਮ ਲੱਗ ਜਾਂਦਾ ਹੈ ਸਾਨੂੰ
ਹਾਂ ਮ ਨਹੀਂ ਵਾਰਾਂ ਤੇ ਸਾਨੂੰ ਵੀ ਵੱਜ ਜਾਂਦੇ ਨੇਂ ਬਸ ਉਹੀ ਤਿਆਰੀ ਸਮਝ ਲੋ।
ਹਾਂ ਉਹੀ ਨਾਂ ਹਾਂ ਹੋਰ ਬੱਚੇ ਠੀਕ ਨੇਂ ਕੀ ਕਰ ਰਹੇ ਬਚ ਜੇ
ਬਸ ਬੱਚੇ ਹੁਣ ਗਏਦੇ ਸੀ ਦੋਨੋਂ ਘੁੰਮਣ ਗਏਦੇ ਸੀ। ਖਾਣਾ-ਪੀਣਾ ਬਾਹਰੋਂ ਕਰ ਕੇ ਆਏ ਨੇਂ ਉਹ ਅੰਦਰ ਆਏ ਨੇ ਹੁਣ ਅਸੀਂ ਤੇ ਘਰ ਖਾ ਲਿਆ ਵੇ ਵਿਹਲੇ ਹੋ ਕੇ ਬੈਠੇ ਸੀ ਟੀਵੀ ਟੂਵੀ ਵੇਖ ਕੇ ਹੁਣ ਬੰਦ ਕੀਤਾ ਟੀ ਵੀ।
ਅੱਛਾ ਅੱਛਾ ਅੱਛਾ
ਹੁਣ ਬੱਚੇ ਆ ਗਏ ਨੇਂ ਘਰ ਤੇ ਹੁਣ ਸੋਵਾਂਗੇ।
ਅ ਅੱਛਾ ਅੱਛਾ ਹਾਂ। ਮੈਂ ਇੰਨਾ ਲੇਟ ਫੋਨ ਤਾਂ ਹੀ ਕੀਤਾ ਮੈਂ ਪੁੱਛਣਾ ਸੀ ਕਿ ਤੁਸੀਂ ਕਿੱਟੀ ਪਾਣੀ ਐ।
ਛੱਕੀ ਤੁਸੀਂ ਪਾ ਲੱਗੇ ਹੋ ਜਾਂ ਕਿਸੇ ਕੋਲੋਂ
ਹਾਂ ਮੈਂ ਨਾ ਹਾਂ ਮੈਂ ਨਾ ਅ ਇੱਕ ਨਵੀ ਅ ਹੈਗੀ ਐ ਮੇਰੀ ਮਤਲਬ ਇੱਕ ਮੇਰੀ ਫਰੈਂਡ ਹੈਗੀ ਹੈ ਪੁਰਾਣੀ ਤੇ ਉਹ ਪਾਉਣ ਲੱਗੀ ਤੇ ਉਹਨੂੰ ਮੈਂਬਰਸ ਇਕੱਠੇ ਕਰਦੀ ਪਈ ਹੈ। ਤੇ ਉਹ ਕਹਿੰਦੀ ਪਈ ਸੀ ਕਿ ਤੇਰੇ ਕੋਲ ਕੋਈ ਹੈਗਾ। ਡ ਨ ਕਰਨ ਵਾਸਤੇ ਕੋਈ ਮੈਂਬਰ ਤੇ ਤੂੰ ਮੈਨੂੰ ਦੱਸ ਦੇ ਤੇ ਮੈਨੂੰ ਮੈਨੂੰ ਯਾਦ ਆਇਆ ਕਿ ਤੁਸੀਂ ਮੈਨੂੰ ਕਿਹਾ ਸੀ ਕਿ ਕੋਈ ਕਿੱਟੀ ਹੋਏ ਤੇ ਮੈਨੂੰ ਵੀ ਦੱਸ, ਸੀ ਤੇ,
ਹਾਂਜੀ ਹਾਂ ਨਹੀਂ ਖਰਾ ਕੀਤਾ ਤੁਸੀਂ ਪੁੱਛ ਲਿਆ ਤੇ ਮੈਂ ਤੇ ਆਪ ਤਾਂ ਤੁਹਾਨੂੰ ਪਹਿਲਾਂ ਹੀ ਦੱਸਿਆ ਹੀ ਸੀ ਕਿ ਮੈਨੂੰ ਪਿਛਲੇ ਇੱਕ ਮਹੀਨੇ ਤੋਂ ਮੈਂ ਖਾਲੀ ਜਾ ਰਿਹਾ ਵੇ ਕਈਆਂ ਨੂੰ ਪਤਾ ਕੀਤਾ ਵੇ ਤੇ ਸਭ ਦੀ ਹਜੇ ਸ਼ੁਰੂ ਨੀ ਹੋਣੀ। ਕਿਸੇ ਦੀ ਦੋ ਮਹੀਨੇ ਬਾਅਦ ਸ਼ੁਰੂ ਹੋਣੀ ਹੈੇ। ਤਿੰਨ ਮਹੀਨੇ ਬਾਅਦ ਤੇ ਮੈਂ ਉਹਨੂੰ ਮੇਰੀ ਵੀ ਜਿੱਥੇ ਮੈਂ ਪਹਿਲੇ ਪਾਈ ਦੀ ਸੀ ਨਾ ਉਹ ਖ਼ਤਮ ਹੋ ਗਈ ਸੀ। ਤੇ ਉੱਥੇ ਉਹਨੇ ਮੈਂ ਪਾਣਾ ਨੀ ਚ ਰਹੀ ਉਹਹਨੇ ਨਾ ਖ਼ਰਾਬ ਕਰ ਦਿੱਤੀ। ਅ ਤੇ ਹੁਣ ਮੇਰਾ ਮਨ ਨੀ ਹੈ ਉੱਥੇ, ਤਾਂ ਤੁਹਾਨੂੰ ਮੈਂ ਕਿਹਾ ਸੀ ਕੀ ਜੇ
ਹਾਂ ਤੇ ਹੁਣ ਹਾਂ ਮੈਂ ਹੁਣ ਮੈਂ ਉਹ ਵਾਲੀ ਕਿੱਟੀ ਜੁਆਇਨ, ਕਰਨ ਲੱਗੀ ਆ ਤੇ ਮੈਂ ਕਿਹਾ ਚੱਲ ਤੁਹਾਨੂੰ ਪੁੱਛ ਲੈਂਦੀ ਹਾਂ। ਤੁਸੀਂ ਵੀ ਕਹਿ ਰਹੇ ਸੀ ਕਿਟੀ ਪਾਨ ਨੂੰ ਤੇ ਮੈਂ ਹਾਲੇ ਉਹਨਾ ਨੂੰ ਤੁਹਾਡਾ ਨਾਮ ਦਿੱਤਾ ਨੀ ਮੈਂ ਕਿਹਾ ਚੱਲ ਕਹਿੰਦੇ ਪੁੱਛ ਲਵਾਂ ਤੁਹਾਨੂੰ ਕਿ ਪਾਣੀ ਨੀ ਪਾਣੀ ਮਨੋ ਸੀ ਹਾਂ ਮੈਂ ਕਿਹਾ ਕਿੱਥੇ ਹੋਰ ਨਾ ਪਾ ਲਈ ਹੋਏ, ਤੁਸੀਂ ਤੇ ਪੁੱਛ ਲਵਾ ਤੇ ਉਹਨਾਂ ਨੇ ਉਹਨਾਂ ਦੀ ਨਾ ਕਿੱਟੀ ਚ ਥੋੜਾ ਐਵੇਂ ਹੈਗਾ ਹੈ ਕਿ, ਉਹ ਨਾ ਕਿਟੀ ਘਰ ਹੀ ਕਰਦੇ ਨੇ,
ਅੱਛਾ, ਮਤਲਬ ਜਿਹਦੇ ਜਿਹਦੀ ਨਿਕਲੇਗੀ ਉਹਦੇ ਘਰ ਹੀ ਆ ਇੱਕ ਹੀ ਮੈਂਬਰ ਹੈਗਾ ਉਹਦੇ ਘਰ
ਨਾ-ਨਾ ਜਿਦੀ ਨਿਕਲੇਗੀ ਉਹਦੇ ਘਰ
ਅੱਛਾ ਜੀ
ਹਾਂ ਨਹੀਂ ਮਤਲਬ ਕੋਈ ਦਿੱਕਤ, ਤੇ ਨੀ ਹੈਗੀ ਨਾ ਜਿਵੇਂ ਉਹ ਕਹਿੰਦੀ ਪਈ ਸੀ ਨਾ ਕਿ ਪੁੱਛ ਲੈਣਾ ਦਿੱਕਤ
ਨਹੀਂ ਦਿੱਕਤ ਕਿਉਂ ਨੀ ਐ ਸਹੀ
ਹਾਂ ਦੇਖੋ ਘਰ ਫੇਰ ਦੇਖ ਹੁਣ ਅਸੀਂ ਕਿੱਥੇ ਬਾਹਰ ਜਾਣੇ ਹਾਂ ਸਾਨੂੰ ਇੱਕ ਦਿਨ ਪਹਿਲਾਂ ਹੀ ਸਭ ਕੁਛ ਤਿਆਰ ਕਰਨਾ ਪੈਂਦਾ ਹਨਾ ਹੁਣ ਕਿਥੇ ਜਾਣਾ ਹੈ ਤੇ ਫੇਰ ਇੱਕ ਦਿਨ ਪਹਿਲਾਂ ਹੀ ਸਾਨੂੰ ਹੋ ਜਾਂਦਾ ਹੈ ਕਿ ਜਾਣ ਹੈ। ਜਾਣਾ ਫਿਰ ਰੋਟੀ ਵੀ ਬਣਾ ਕੇ ਜਾਣੀ ਪੈਂਦੀ ਹੈਏ ਆਉਣ ਦੀ ਵੀ ਜਾਣ ਦੀ ਵੀ, ਫੇਰ ਮੇਰਾ ਤੇ ਮਨ ਕਰਦਾ ਨੀ ਹੈਗਾ ਦੇਖੋ,
ਨਹੀਂ ਠੀਕ ਹੈ ਭੈਣ ਜੀ ਘਰ ਹੀ ਸਹੀ ਰਹਿੰਦੀ ਹੈ। ਬਾਹਰ ਜਾਓਗੇ ਖਰਚਾ ਨੀ ਹੋਏਗਾ ਫਾਲਤੂ ਦਾ ਇਹ ਥੋੜ੍ਹੀ ਕਿ ਹੁੰਗਾ ਸੀ ਕਿ, ਟੀ ਪਾਈਏ ਬੱਚਤ ਕਰਨ ਵਾਸਤੇ ਤੇ ਹੁਣ ਕਿੰਨੇ ਪੈਸੇ ਅਸੀਂ ਬਾਹਰ ਹੀ ਉਡਾ ਦੇਈਏ। ਇੱਧਰ ਜਾ ਇਹ ਖਾਓ ਹੋਟਲਾਂ ਚ ਜਾਈਏ ਕਿਰਾਇਆ ਦੇਈਏ। ਜ਼ਰੂਰਤ ਹੀ ਕੀ ਏ ਅਸੀ ਤਾ ਸੇਵਿੰਗ ਵਾਸਤੇ ਪਾਦੇ ਪਏ ਆ ਦੱਸੋ ਵਧੀਆ ਮੈਨੂੰ ਤੇ ਮੈਂ ਤੇ ਬੜੀ ਖੁਸ਼ ਹਾਂ ਇਹ ਗੱਲ ਤੋਂ ਉਹ ਘਰ ਹੀ ਕਰ ਰਹੇ ਨੇ ਸਭ ਆਪ ਆਪਣੇ ਆਪਣੇ ਘਰ ਕਰਨ ਚਲੋ ਅੱਛੀ ਇਸ ਤੋਂ ਅੱਛੀ ਗੱਲ ਕੀ ਹੁੰਦੀ ਹੈ।
ਹਾਂਜੀ ਮੈਂ ਵੀ ਉਹੀ ਕਹਿ ਰਹੀ ਸੀ ਕਿ ਇਹ ਹੋ ਠੀਕ ਚੀਜ਼ ਕੇ ਕਰ ਰਹੇ ਨੇ ਆ ਨਾ ਦੀਦੀ ਕੀ ਘਰ ਹੀ ਕਰ ਕਰਵਾ ਨੇ ਕਿਉਂਕਿ ਬਾਹਰ ਜਾਣ ਦਾ ਦੇਖੋ ਖਰਚਾ ਅਲੱਗ ਹੀ ਹੁੰਦਾ ਹੁਣ ਸਾਡੇ ਸਾਹਮਣੇ, ਅਸੀਂ ਹੋਟਲਾਂ ਚ ਜਾਂਨੇ ਹਾਂ। ਰੈਸਟੋਰੈਂਟ ਜਾਂਦੇ ਹਾਂ ਤੇ ਫਿਰ ਸਾਨੂੰ ਹੋਰ ਵੀ ਛੱਤੀ ਚੀਜ਼ਾਂ ਦੇਖਣ ਨੂੰ ਮਿਲਦੀਆਂ ਫੇਰ ਮ ਕਰਦਾ ਖਾ ਲਈਏ ਫਿਰ ਖ਼ਰਚਾ ਹੀ ਹੁੰਦਾ ਨਾ ਦੇਖੋ,
ਨਹੀਂ ਅੱਜ ਕੱਲ ਦੀ ਤਾਂ ਦੇਖੋ ਸੇਵਿੰਗ ਕਰਨੀ ਬੜੀ ਜ਼ਰੂਰੀ ਹੈਗੀ। ਦੇਖੋ ਅਸੀਂ ਇਹ ਚੀਜ਼ ਅਗਰ ਅਸੀਂ ਪਾ ਰਹੇ ਹਾਂ ਖੇਤੀ ਹੁਣ ਹਰ ਵਾਰੀ ਜਾਵਾਂਗੇ ਦੇਖੋ ਇਹ ਨੀ ਹੁੰ ਅੱਛਾ ਵੀ ਨੀ ਲੱਗਦਾ ਆਪਣੇ ਆਪ ਨੂੰ ਵੀ ਨੀ ਅੱਛਾ ਲੱਗਦਾ ਥੋੜਾ ਬਹੁਤਾ ਕੁੱਝ ਖੁੱਦ ਸਾਨੂੰ ਵੀ ਕਰਨਾ ਹੀ ਪਏਗਾ ਨਾ
ਅਰੇ ਬਹੁਤ ਹਾਂ ਤੁਸੀਂ ਮੰਨੋਗੇ ਮੈਂ ਪਿ ਪਰਿਵਾਰ ਜਿੱਥੇ ਪਾਈ ਹੋਈ ਸੀ ਨਾ ਉੱਥੇ ਮੇਰਾ ਇੰਨਾ ਖ਼ਰਚਾ ਹੋ ਗਿਆ ਮੈਂ ਹਿਸਾਬ ਲਾਇਆ ਬਹਿ ਕੇ ਇੱਕ ਦਿਨ ਮੇਰਾ ਤੇ ਡਬਲ
ਹਾਂਜੀ ਓਹੀ ਤੇ ਮੈਂ ਕਹਿ ਰਹੀ ਹਾਂ ਮੈਂ ਅੱਜ ਕੱਲ੍ਹ ਨਾ ਬਸ ਦੇਖਾ ਦੇਖੀ ਨਾ ਸਾਰੇ ਬਾਹਰ ਜਾਣਾ ਨਾ ਜ਼ਿਆਦਾ ਪ੍ਰੈਫਰ ਕਰਦੇ ਨੇ ਪਰ ਮੇਰਾ ਮਾਇੰਡ ਜਿਹੜਾ ਮੈਂ ਥੋੜ੍ਹੀ ਜੀ ਅਲੱਗ ਸੋਚਣੀ ਆ ਨਹੀਂ ਜਾਓ ਚਲੋ ਇਹ ਹੈ ਵੀ ਕਿ ਚਲੋ ਇਹ ਲਾਸਟ ਵਾਲੀ ਸਾਰੇ ਇਕੱਠੇ ਬਾਹਰ ਕਰਲੋ ਜਾਂ ਪਹਿਲੀ ਵਾਰੀ ਕਰਲਓ ਸਾਰੇ
ਹਾਂ ਨਹੀਂ ਹਰ ਵਾਰ ਨਹੀਂ ਕਿਉਂਕਿ ਫਿਰ ਹਰ ਮਹੀਨੇ ਫਿਰ ਦੇਖੋ ਬਾਹਰ ਜਾਣ ਵਾਸਤੇ ਸਾਨੂੰ ਕੱਪੜੇ ਵੀ ਅਲੱਗ ਅਲੱਗ
ਬਿਲਕੁਲ ਜੀ ਫੇਰ ਉਹ ਫੇਰ ਡਰੈਸ ਕੋਡ ਰੱਖ ਲੈਂਦੇ ਨੇ ਵੀ ਇਹ ਵਾਲਾ ਪਾ ਕੇ ਆਓ ਫੇਰ ਉਹਨੂੰ ਉਹਨੂੰ ਲੱਵੋ ਸੁਆਓ ਕਰੋ ਬੜੇ ਝੰਜੇ
ਤੇ ਮੇਰੇ ਤੋਂ ਤੇ ਇਹ ਚੀਜ਼ਾਂ ਹੋ ਪਾਂਦੀਆਂ ਨੇ ਗਈਆਂ ਤੇ ਮੈਂ ਉਹਨਾਂ ਨੂੰ ਕਿਹਾ ਤੇ ਤੁਸੀਂ ਬਹੁਤ ਅੱਛਾ ਕਰ ਰਹੇ ਹੋ ਕਿ ਤੁਸੀਂ ਘਰ ਹੀ ਕਰ ਰਹੇ ਹੋ ਤੇ ਕਹਿੰਦੇ ਹਾਂ ਹਾਂ ਤੇ ਮੈਂ ਤੇ ਕ ਇਹਨਾਂ ਦੀ ਕਿੱਟੀ ਠੀਕ ਹੈਗੀ ਜੋ ਪਹਿਲੇ ਜਿੱਥੇ ਪਾਈ ਹੋਈ ਸੀ ਬਈ ਉਹ ਤੇ ਬੜਾ ਖ਼ਰਚਾ ਹੋਇਆ ਮੇਰਾ ਬਹੁਤ ਹੀ ਜ਼ਿਆਦਾ
ਹਾਂਜੀ ਹਾਂਜੀ ਨਹੀਂ ਕੋਈ ਨੀ ਤੁਸੀਂ ਮੇਰਾ ਨਾਮ ਖਵਾ ਦੋ ਕਿੰਨੇ ਵਾਲੀ ਤੁਹਾਡੀ ਇਹ ਵਾਲੀ ਕਿੱਟੀ
ਇਹ ਜੇ ਜਿੰਨੀ ਸਾਡੀ ਪਹਿਲੇ ਨੀ ਸੀ ਸਭ ਤੋਂ ਪਹਿਲੇ ਵਾਲੀ ਜਿੰਨੇ ਦੀ ਪਾਈ ਸੀ ਓਨੇ ਦੀ
ਚਲੋ ਠੀਕ ਹੈ ਫਿਰ ਤੇ ਹਾਂ ਕਿੰਨੇ ਮੈਂਬਰ ਹੈਗੇ ਨੇ ਤੁਹਾਡੀ ਕਿੱਟੀ ਦੇ ਕਿੰਨੇ ਹੋ ਗਏ
ਬਾਰਾਂ ਹੋ ਗਏ ਨੇ ਤੇ ਹਲੇ ਹੋਰ ਕਰਦੀ ਪਈ ਯੂ ਐਡ
ਅੱਛਾ ਹੋਰ ਕਰਨਗੇ ਉਹ ਉਹਨਾਂ ਨੂੰ ਕੋਲ ਜ਼ਿਆਦਾ ਨਾ ਕਰਨ ਪੰਦਰਾਂ ਤੋਂ ਜ਼ਿਆਦਾ ਨਾ
ਹਾਂ ਪੰਦਰਾਂ ਪੰਦਰਾਂ ਦੀ ਹਾਂ ਨੀ ਪੰਦਰਾਂ ਪੰਦਰਾਂ ਦੀ ਕਰ ਰਹੇ ਨੇ
ਹਾਂ ਮੈਂ ਆਖ ਕੇ ਠੀਕ ਐ ਫਿਰ
ਹਾਂ ਜਿਆਦਾ ਲੰਬੀ ਵੀ ਮੈਂ ਵੀ ਨੀ ਜਿਆਦਾ ਪ੍ਰੈਫਰ ਕਰਦੀ ਲੰਬੀ ਤੇ ਬਸ ਮੈਂ ਉਹ ਉਹਨਾਂ ਨੇ ਮੈਨੂੰ ਪੁੱਛਿਆ ਕਿ ਕਿਸੇ ਨੂੰ ਰੈਡ ਕਰਾਣਾ ਤੇ ਕਰਵਾ ਲੋ ਫਿਰ ਮੈਨੂੰ ਤੁਹਾਡਾ ਯਾਦ ਆਇਆ ਕਿ ਤੁਸੀਂ ਵੀ ਕਹਿ ਰਹੇ ਸੀ ਤੇ ਮੈਂ ਕਿਹਾ ਚੱਲ ਤੁਹਾਨੂੰ ਪੁੱਛ ਲਵਾਂ ਹਨਾ ਤੇ ਹਾਂ ਹਾਂ ਫਿਰ ਇਹਨਾਂ ਵਿੱਚ ਹਾਂ ਅਗਲੇ ਮਹੀਨੇ ਹਾਂ ਹਾਂਜੀ ਹਾਂਜੀ ਹਾਂਜੀ ਅਗਲੇ ਮਹੀਨੇ ਤੋਂ
ਤੇ ਕੋਈ ਡੇਟ ਵੀ ਫਾਈਨਲ ਕਰਦਿਓ ਕਿਹੜੀ ਡੇਟ ਨੂੰ ਮਤਲਬ ਇੱਕ ਹੀ ਡੇਟ ਰੱਖਿਆ ਨੂੰ ਵੀ ਉਹ
ਅਲੱਗ ਅਲੱਗ ਡੇਟਸ ਰੱਖੀ ਜਾਂਦੀਆਂ ਤਵ ਨੂੰ ਪੁੱਛ ਕੇ
ਚਲੋ ਕੋਈ ਨੀ ਜਿਵੇਂ ਫਿਰ ਜਿਵੇਂ ਦੱਸੋਗੇ ਤੁਸੀਂ ਫਿਰ ਮੈਨੂੰ ਫਿਰ ਘਰ ਦੱਸ ਦੇਨਾ।
ਹਾਂ, ਹਾਂਜੀ ਹਾਂਜੀ, ਹਾਂਜੀ ਓ ਮੈਂ ਤੁਆਨੂੰ ਦੱਸ ਦਾਂਗੀ। ਤੇ ਫਿਰ ਐਨਾਂ ਐਨਾਂ ਦਾ ਨਾ ਓ ਵੀ ਰੱਖਦੇ ਨੇ ਮਤਲਬ ਗੇਮਸ ਜਿਵੇ ਅਸੀਂ ਬਜਾ ਬਾਰ ਖੇਲਦੇ ਆ ਨਾ
ਹਾਂ ਨਈ ਕੋਈ ਨੀ ਵਧੀਐ, ਤੰਬੋਲਾ ਹੋ ਗਈ ਹੋਰ ਹੋ ਗਈਆ ਕਈ ਗੇਮਾਂ, ਓ ਵੀ ਅੱਛਾ ਲੱਗਦਾ ਵੇ ਇੰਜੋਏ ਤੇ ਕਰਨਾ ਈ ਚਾਈਦਾ ਵੇ।
ਹਾਂਜੀ ਹਾਂਜੀ ਫੇਰ ਏ ਸਾਰੀ ਗੇਮਸ ਨਾ ਓਥੇ ਈ ਅਪਨੇ ਘਰ ਖਿਲਾਨ ਜਿਤੇ ਵੀ ਘਰ ਹੋਏਗੀ ਮਤਲਬ
ਹਾਂ ਨਈ ਠੀਕ ਏ, ਗੇਮਸ ਤੇ ਖੇਲਣ ਚ ਕੋਈ ਓ ਨੀ ਏ ਇੰਜੋ ਹੁਨ ਇਕੱ ਠੇ ਬੈਠੇ ਆ ਤਾਂ ਦੇਖੋ ਇੰਜੋਏ ਤੇ ਕਰਨਾ ਹੀ ਚਾਈਦਾ ਨਾ। ਭਾਵੇ ਘਰ ਕਰ ਰਏ ਆ ਈਂਜੋਏ ਤੇ ਪੂਰਾ ਕਰਾਂਗੇ ਅਸੀ ਐ
ਹਾਂ, ਹਾਂਜੀ ਹਾਂਜੀ ਓਈ ਮੈਂ ਕੈ ਰਈ ਸੀ ਤੇ ਮੈਂ ਤੁਆਡਾ ਨਾਮ ਲਿਖਵਾ ਦਵਾਂਗੀ।
ਹਾਂਜੀ, ਹਾਂਜੀ, ਹਾਂਜੀ, ਲਿਖਵਾ ਦੋ ਤੁਸੀ ਬੇਝਿਝਕ ਮੇਰਾ ਨਾਮ।
ਫੇਰ ਪਤਾ ਇਨਾਂ ਵਿੱਚ ਐ ਵੀ ਹੈਗਾ, ਹਾਂ ਫੇਰ ਇਨਾਂ ਵਿੱਚ ਨਾ ਐਵੇਂ ਵੀ ਹੈਗਾ ਕਿ ਜਿਦੀ ਨਿਕਲੇਗੀ ਨਾ
ਹਾਂਜੀ।
ਮਤਲਬ ਜਿਵੇਂ ਹੁਨ ਜਿਵੇਂ ਜਿਦੀ ਸਬ ਤੋਂ ਲਾਸਟ ਨਿਕਲਦੀ ਐ
ਹਾਂਜੀ।
ਤੇ ਓ ਜੋ ਸਭ ਤੋਂ ਪੈਲੇ ਵਾਲੀ ਏ ਓਰ ਜੋ ਸਭ ਤੋਂ ਲਾਸਟ ਵਾਲੀ ਏ ਓਦੀ ਐ ਕੈ ਰਏ ਸੀ ਕਿ ਬਾਰ ਕਰਨੀ ਏ।
ਹਾਂ ਨੀ ਕੋਈ ਐਸਾ ਤੇ ਕੋਈ ਗੱਲ ਨਈ ਫੇਰ ਕਿ ਹੋ ਗੇਆ, ਇੱਕ-ਦੋ ਵਾਰੀ ਤੇ ਮੈਂ ਕੈ ਰਈ ਆ ਬਾਰ ਵੀ ਜਾਨਾ ਚਾਈਦਾ ਓ ਵੀ ਇੰਜੋਏ ਕਰਨਾ ਚਾਈਦਾ, ਚਲੋ ਅੱਛੀ ਗੱਲ ਐ ਹਾਂ ਕੋਈ ਗੱਲ ਨੀ, ਨਈ ਵਿੱਚ ਵੀ ਅਗਰ ਕੋਈ ਵੈਮਵ ਕਰਨਾ ਚਾਅ ਰੇਆ ਵੇ ਇੱਕ ਅੱਧੀ ਵਾਰੀ ਤਾਂ ਬੰਦਾ ਜਾ ਹੀ ਸਕ ਦੈ ਪਰ ਹਰ ਵਾਰੀ ਹਰ ਮੰਥ ਜਾਨਾ ਨਾ ਥੋੜਾ ਓਕਵਡ ਜਾ ਲੱ ਗਦਾ ਹੈਗਾ, ਹੋਰ ਫੇਰ ਏਨੀ ਤਿਯਾਰੀ ਵੀ ਨੀ ਹਰ ਮੀਨੇ ਨਈ ਕਰ ਸਕਦੇ ਅਸੀਂ ਏਨੀ ਤਿਯਾਰੀਆਂ। ਵੀ ਸਬ ਕੁਛ ਬਾਰ ਦਾ। ਹਾਂ ਨੀ ਜੇੜਾ ਮੈਂਬਰ ਕਰਨਾ ਚਾਂਦਾ ਬਾਰ ਅਸੀ ਬਾਰ ਵੀ ਚੱਲ ਜਾਂਗੇ ਕੋਈ ਗੱਲ ਨੀ। ਦੇਖੋ ਕੋਈ ਸਬ ਦਾ ਅਪਨਾ ਅਪਨਾ ਹੁੰਦਾ ਨਾ ਕੋਈ ਬਾਰ ਕਰਨਾ ਪਸੰਦ ਕਰਦੈ, ਕੋਈ ਆਪਨੇ ਘਰ ਬੁਲਾ ਕੇ
ਨਈ ਐਦੇ ਵਿੱਚ ਨਈ ਐਦੇ ਵਿੱਚ ਸਬ ਰਾਜੀ ਹੈਗੇ ਨੇ ਤਾਂ ਈ ਜਿਨੂੰ ਵੀ ਅਸੀਂ ਪੁੱਛ ਰਏ ਆ ਪੈਲੇ
ਚਲੋ ਠੀਕ ਏ, ਠੀਕ ਏ ਠੀਕ ਏ ਜਿਵੇ ਕਰੋਂਗੇ ਫੇਰ ਓਵੇਂ ਫੇਰ ਚਲੋ ਪਾਈਏ ਤੇ ਫੇਰ ਅਸੀ ਓ ਕਰ ਈ ਲਾਂਗੇ ਠੀਕ ਏ।
ਰਜ਼ਾਮੰਦੀ ਨਾਲ ਹੀ ਹੁੰਦਾ ਹੈ ਨਾ। ਰਜਾਮੰਦੀ ਹਾਂ ਹਾਂ ਰਜਾਮਦੀ ਹੋਨੀ ਬੋਤ ਜ਼ਰੂਰੀ ਹੈਗੀ ਏ ਸਭ ਦੀ ਫੇਰ ਹੁਨ ਅਸੀ ਜਿਨੂੰ ਵੀ ਐਡ ਕਰ ਰਏ ਆ ਓਨੂੰ ਅਸੀ ਦੱਸ ਰਏ ਆ ਕਿ ਬਈ ਐਵੇਂ ਐਵੇਂ ਹੈਗੈ ਸਾਰੇ ਅਪਨੇ ਜੋ ਵੀ ਸਾਡੇ ਹੈਗੇ ਨੇ ਤੇ ਓਨੂੰ ਅਸੀਂ ਪੁੱ ਛ ਰਏ ਤੇ ਫੇਰ ਐਡ ਕਰ ਰੇਆ ਮੈਂਬਰਸ।
ਅੱਛਾ, ਅੱਛਾ।
ਚਿਨ ਹਾਂ ਇੱਕ ਹੈਗੀ ਸੀ ਜੇੜੀ ਕੈਂਦੀ ਕਿ ਨਈ ਮੈਂ ਤੇ ਸੋਚ ਰਈ ਸੀ ਕਿ ਬਾਰ ਹੋਏਆ ਕਰੇਗੀ ਤੇ ਅਸੀਂ ਓਨੂੰ ਦੱਸਤਾ ਤੇ ਫੇਰ ਓਨੇ ਮਨਾ ਕਰਤਾ ਕੇਓਂ ਕਿ ਓਦਾ ਸੀ ਬਾਰ ਕਰਨੀ ਏ। ਤੇ ਫੇਰ ਓ ਨਈ ਹੋਈ ਐਡ।
ਚਲੋ, ਚਲੋ ਫੇਰ ਤੁਸੀ ਫੇਰ ਮੇਰਾ ਨਾਮ ਲਿਖਵਾ ਦੇਯਾ ਜੇ, ਠੀਕ ਏ ਠੀਕ ਏ। ਠੀਕ ਹੈ ਅੱਛਾ ਜੀ ਸਤਿ ਸ਼੍ਰੀ ਅਕਾਲ ਗੁੱਡ ਨਾਈਟ ਭੈਣ ਜੀ